ਜੀ
ਸਸ਼੍ਰੀ ਕਾਲ ਜੀ, ਕੀ ਹਾਲ ਏ।
ਤੁਸੀਂ ਦੱਸੋ।
ਬਸ ਵਧੀਆ-ਵਧੀਆ ਮੈਂ ਕਿਆ ਅੱਜ ਨਾ ਆ ਸਵੇਰੇ-ਸਵੇਰੇ ਯਾਦ ਕਰਾਂ ਤੁਹਾਨੂੰ
ਹਾਂ ਵਧੀਆ ਕੀਤਾ ਮੈਂ ਵੀ ਫੋਨ ਕਰਨੇ ਸੀ ਤੁਹਾਨੂੰ ਬਸ ਤਾਂ ਪੁੱਛਣਾ ਸੀ ਮੈਂ ਕਿਆ ਕੱਪੜੇ ਵਗੈਰਾ ਕਿ ਤੁਸੀਂ ਮੰਨਗ ਦੇ ਹੋ ਮੈਨੂੰ ਕੋਈ ਟੇਲਰ ਨਈ ਮਿਲ ਰਿਆ ਇਸ ਟਾਈਮ ਐਮਰਜੈਂਸੀ ਮੈਨੂੰ ਸੂਟ ਚਾਹੀਦੇ ਨੇ।
ਅੱਛਾ-ਅੱਛਾ-ਅੱਛਾ-ਅੱਛਾ ਠੀਕ ਏ ਠੀਕ ਠੀਕ ਹੈ ਸਾਡੇ ਹੈ ਉੱਧਰ ਗਲੀ 'ਚ ਨਾ ਓ ਥੋੜੇ ਕਿ ਨਾਮ ਅੱਗੇ ਜਾ ਕੇ ਹੈਗੇ ਹੈ। ਤੇ ਦੋ ਤਿੰਨ ਟੇਲਰ ਹੈਗੇ ਆ ਉਹਨਾਂ ਨੂੰ ਪਤਾ ਕਰਨਾ ਪੈਣਾ ਜਾ ਕੇ ਕਿਉਂਕਿ ਮੈਂ ਹਲੇ ਹੈ ਨਾ ਉੱਥੇ ਉਸ ਉਧਰ ਮੈਂ ਪੇਕੇ ਆਈ ਹੋਈ ਸੀ।
ਅੱਛਾ-ਅੱਛਾ ਮ ਮੈਨੂੰ ਕੰਮ ਦਿੱਤਾ ਤੁਸੀ ਘਰ ਹਾਂਜੀ ਘਰ ਮੈਂ ਨੀ ਜੇ ਭੂਆ ਦੀ ਕੁੜੀ ਦਾ ਵਿਆਹ ਤੇ ਓ ਕੱਪੜੇ ਵਗੈਰਾ ਐਮਰਜੈਂਸੀ ਸ ਹਾਂ ਪੈਲੇ ਕਿਸੇ ਟੇਲਰ ਨੂੰ ਦਿੱਤੇ ਸੀ ਉਹਨੇ ਖਰਾਬ ਕਰਤਾ ਇੱਕ ਜੋੜਾ ਓ ਫਿਰ ਮੈਂ ਉਹਦੇ ਕੋਲ ਬਾਕੀ ਸਾਰੇ ਚੁੱਕ ਆਈ ਆਂ ਤੇ ਹੁਣ ਟਾਈਮ ਮੈਨੂੰ ਮਿਲ ਨ ਰਿਆ। ਇਧਰ ਕਿਨੂੰ ਦਵਾ ਕੋਈ ਟੇਲਰ ਇੰਨੀ ਜਲਦੀ ਦੇਗਾ ਨਈ ਤੇ ਮੈਂ ਕਿਆ ਕੋਈ ਜੇੜਾ ਘਰ ਹੁੰਦਾ ਨਾ ਉਹੀ ਸੀ ਕੇ ਜਲਦੀ ਦੇ ਸਕਦਾ ਉਸਦੀ ਕੀ ਬੂਟੀਕ
ਹਾਂ-ਹਾਂ ਮੈਂ ਖੁਦ ਸਿਲ ਦੀ ਹਾਂ। ਮੈਂ ਖੁਦ ਤੁਹਾਡੇ ਸਿਲ ਦਿੰਦੀ ਜੇ ਮੈਂ ਅਗਰ ਹੁੰਦੀ ਤੇ ਮੈਂ ਘਰ ਨਈ ਹੈਗੀ।
ਅੱਛਾ-ਅੱਛਾ ਤੁਸੀਂ ਸਿਲ ਲੈਂਦੇ ਓ ਕਪੜੇ
ਹਾਂ ਮੈਂ ਨਾ ਹੁਣੇ ਸਿੱਖੀ ਆ ਮਤਲਬ ਕਿ ਆਂਦੀ ਸੀ ਪੈਲੇ ਜਦ ਮੈਂ ਪੇਕੇ ਸੀ ਸੀਂਦੀ ਸੀ। ਤੇ ਫਿਰ ਹੁਣ ਮੈਂ ਆਪਣਾ ਹੱਥ ਸਾਫ਼ ਕਰਨੇ ਅਸਤੇ ਦੁਬਾਰਾ ਫਿਰ ਅ ਕੰਟੀਨਿਊ ਕੀਤੀ ਸੀ। ਸਿੱਖੀ ਸੀ ਦੁਬਾਰਾ ਤਿੰਨ ਚਾਰ ਮ੍ਹੀਨੇ ਲਗਾ ਕੇ ਹਾਂ।
ਅੱਛੀ ਗੱਲ ਏ ਪਤਾ
ਅਰੇ ਨਈ ਪਤਾ ਕੀ ਹੁੰਦਾ ਹਾਂ। ਸਵਾਈ ਦੇ ਤੇ ਚਲੋ ਛੱਡੋ ਚੱਲ ਸਵਾਈ ਤੇ ਹੈ ਹੀ ਹੈ ਪਰ ਜਦ ਫਿਰ ਟਾਈਮਿੰਗ ਦਾ ਹੁੰਦਾ ਨਾ ਕਿ ਬੰਦੇ ਨੂੰ ਐਮਰਜੈਂਸੀ ਚੀਜ਼ ਚਾਹੀਦੀ ਤੇ ਓ ਕਦੇ ਨਈ ਮਿਲਦੀ।
ਬਿਲਕੁਲ ਜੀ ਬਿਲਕੁਲ ਅ ਤਾਂ ਮੇ ਹੁਣ ਪੰਗਾ ਪਿਆ ਦ ਮ ਵੀ ਠੀਕ ਦੇਖ ਕੇ ਆਈ ਸੀ ਇੱਕ ਸੂਟ ਦੀ ਫਿਟਿੰਗ ਜਰਾ ਨੀ ਸਈ ਸੀ ਕੀਤੀ। ਤੇ ਮੈਂ ਉਹਦੇ ਕੋਲ ਕਾਪੀ ਚੱਕ ਰਈ ਹਾਂ ਮੈਂ ਓ ਅਲਟਰ ਕਰਨਾ ਦੇ ਆਈ ਉਹੀ ਮਲਬ ਦੁਬਾਰਾ ਮੈਂ ਕਿਆ ਮੈਂ ਠੀਕ ਕਰਕੇ ਬਾਕੀ ਤੋਂ ਮੈਨ ਸੂ ਤੇ
ਮ ਓ ਸਟਿਚਿੰਗ ਵੀ ਇੰਨੀ ਜਾਦਾ ਹੁੰਦੀ ਟੇਲਰ ਦੀ ਤੇ
ਬਿਲਕੁਲ ਜੀ ਬਿਲਕੁਲ
ਤੇ ਫਿਰ ਜੇ ਨਾ ਸਈ ਸੀਤਾ ਹੋਇ ਤੇ ਫਿਰ ਮਜ਼ਾ ਕੇੜਾ ਆਣਾ ਫਿਰ ਪੈਸੇ ਦੇ ਦਾ ਮਨ ਨਈ ਕਰਦਾ।
ਹਾਂਜੀ-ਹਾਂਜੀ ਓ ਵੀ ਮੈਂ ਕਿਆ ਫੈਬਰਿਕ ਵੀ ਇੱਕ ਫੈਬਰਿਕ ਤਾਂ ਮੈਂ ਲਿੱਤਾ ਵੀ ਹਾਂ ਤੁਸੀਂ ਮੈਂ ਕਿਆ ਤੂੰ ਥੋੜ੍ਹਾ ਜਿਹਾ ਠੀਕ ਕਰ ਦਿੰਗੇ ਰੇਟ ਉਹਨਾਂ ਨੇ ਭਾਵੇੇ ਨੇ ਠੀਕ ਲਾਇਆ ਉਹਦਾ ਮਤਲਬ ਸਵਾਈ ਦਾ ਬੈਠ ਰੱਖ ਮੈਂ ਕਿਆ ਕੀ ਫਾਇਦਾ ਫਿਰ ਤੁਹਾਡਾ ਇੰਨਾ ਵੱਡਾ ਬੁਟੀਕ ਖੋਲਣ ਦਾ ਤੁਸੀਂ ਡਿਸਕਾਊਂਟ ਈ ਨਈ ਕਰਦੇ ਬੰਦਾ ਟੈਨ ਪਰਸੈਂਟ ਘੱਟ
ਕਿ ਅੱਗੇ ਜਾ ਕੇ ਹੈ ਨੀ ਓ ਕੀ ਨਾਮ ਮੁੰਡਾ। ਗਗਨ-ਗਗਨ ਨਾਮ ਦਾ ਓ ਵੀ ਤੇ ਕੱਪੜੇ ਸਿੰਦੇ ਨੇ ਉਹਨਾਂ ਕੋਲ ਪੁੱਛ ਲਓ।
ਅੱਛਾ ਨਈ ਕੋ ਨੌਲੇਜ ਨੀ ਆਵੇ। ਮੈਂ ਤਾ ਹੀ ਤੁਹਾਨੂੰ ਪੁੱਛਿਆ ਮੈਂ ਕਿਆ ਤੁਸੀਂ ਪਾਂਦੇ ਹੁੰਦੇ ਨਾ ਸੂਟ ਕਾਫੀ ਵਰੀ ਵੇਖਣ ਬੋਤ
ਕਿ ਉਹਦੇ ਕੋਲ
ਤੇ ਹੁਣ ਅਗਰ ਤੁਆਡੇ ਕੋਲ ਓਨਾਂ ਦਾ ਕੋਈ
ਹਾਂ ਕੋਂਟੈਕਟ ਨੰਬਰ ਹੈ ਮੈਂ ਤੁਆਨੂੰ ਸੈਂਡ ਕਰਦਾਂਗੀ।
ਹਾਂਜੀ-ਹਾਂਜੀ ਮੈ ਜਰੂਰ ਬਾਕੀ ਰੇਟ ਵਗੈਰਾ ਕਿਵੇਂ ਨੇ, ਠੀਕ ਸੀ ਮੇਰੇ ਕੱਪੜ
ਬਿਲਕੁਲ ਠੀਕ, ਬਿਲਕੁਲ ਠੀਕ। ਕੋਈ ਜਾਦਾ ਨੀ ਆ ਓਨਾਂ ਦੇ ਲੇ ਟੇਲਰ ਤੋਂ ਤੇ ਬੋਹੋਤ ਘੱਟ ਹੈਗੇ ਆ, ਬੋਹੋਤ ਘੱਟ। ਔਰ ਓਨਾਂ ਦੀ ਸਟਿਚਿੰਗ ਵੀ ਬੋਹੋਤ ਵਧੀਐ। ਓ ਨਾ ਐਨੀ ਸਫ਼ਾਈ ਐ ਓਨਾਂ ਦੇ ਹੱਥ ਇੱਚ ਬੋਤ ਜਾਦਾ। ਕੁਛ ਵੀ ਤੁਸੀ ਓਦੇ ਕੋਲ ਸੁਆ ਸੁਵਾਓ, ਏ ਟੂ ਜ਼ੈਡ ਬੱਚੇਆਂ ਦੇ ਕੱਪੜੇ, ਵੱਡੇ ਪਲਾਜ਼ੋ ਵਗੈਰਾ, ਅ ਅੰਬਰੇਲਾ ਪਲਾਜ਼ੋ ਵਗੈਰਾ, ਡ੍ਰੈਸਿਸ ਵਗੈਰਾ, ਸਭ ਕੁਛ, ਸਭ ਕੁਛ ਆਂਦੈ ਓਨਾਂ ਨੂੰ। ਮੇਰੀ ਮੋਸਟਲੀ ਜਿੰਨੀ ਵੀ ਡਰੈਸਿਸ ਜੋ ਮੈਂ ਪਾਂਦੀ ਆਂ, ਜੇ ਮੈਂ ਸਟਿਚ ਕਰਾਨੀ ਤੇ ਮੈਂ ਓਨਾਂ ਕੋਲ ਹੀ ਕਰਾਂ
ਅੱਛਾ, ਨੀ ਫੇਰ ਤਾਂ ਮੈਨੰ ਵੀ ਤੁਸੀ ਉਨਾਂ ਦੇ ਨੰਬਰ ਦੇਣਾ
ਹਾਂ ਮੈਂ ਤੁਆਨੰ ਜਰੂਰ ਦਿਆਂਗੀ। ਓ ਤੇ ਬੱਚੇਆਂ ਦੇ ਏਨੇ ਪਿਆਰੇ-ਪਿਆਰੇ ਸੂਟ ਸ, ਪਟਿਆਲਾ ਸੂਟਸ, ਪੰਜਾਬੀ ਤੇ ਵੈਸਟਰਨ ਡਰੈਸਿਸ ਬੜੀ ਅੱਛੀ-ਅੱਛੀ ਸਿਲਦੇ ਉ ਤੇ ਬੋਤ ਵਧੀਆ
ਹਾਂ ਜਿਵੇਂ, ਜਿਵੇਂ ਮੇਰੇ ਕੋਲ ਮੇਰੇ ਸੂਟ ਵਿੱਚੋਂ ਨਾ ਕਾਫੀ-ਕਾਫੀ ਜਿਵੇਂ ਡੇਢ-ਡੇਢ ਮੀਟਰ, ਦੋ-ਦੋ ਮੀਟਰ ਕੱਪੜਾ ਬ ਜਦੋਂ ਮੈਂ ਖੁੱਲਾ ਲਿਆਨੀ ਆ ਨਾ ਕੱਪੜਾ ਤੇ ਮੇਰੇ ਕੋਲ ਕਾਫੀ ਕੱਪੜਾ ਪਿਆ ਦੈ ਤੇ ਮਤਲਬ ਰੀਯੂਜ ਕਰਦੇ ਨੇਗੇ ਓ ਨਾ।
ਹਾਂ ਤੇ ਹੁਣ ਜਿੱਦਾਂ ਮੈਂ ਨਾ ਇੱਕ ਬਲੂ ਸ ਸਾੜੀ ਨਾ ਕ ਸਟਿਚ ਕਰਵਾਈ ਸੀ ਏਨਾਂ ਕੋਲੋਂ ਮੈਂ ਕੱਪੜਾ ਲੈ ਕੇ ਆਈ ਸੀ ਮੇਰੇ ਕੋਲ ਓ ਸੀ ਫੈਬਰਿਕ, ਕੀ ਕੈਂਦੇ ਨੇ ਵੈਲਵੇਟ ਤੇ ਮੈਨੰ ਸੂਟ ਪਾਨ ਦਾ ਬਿਲਕੁਲ ਮਨ ਨੀ ਸੀ ਕਿ ਮੈਂ ਸੂਟ ਨੀ ਪਾਣਾ ਫਿਰ ਏਨਾਂ ਨੇ ਦਿਮਾਗ ਲਗਾਇਆ ਏਨਾਂ ਨੇ ਮੇਨੂੰ ਸਾੜੀ ਸਿਲ ਕੇ ਦਿੱਤੀ ਔਰ ਇਤਨੀ ਅੱਛੀ ਸਿਲ ਕੇ ਦਿੱਤੀ ਮੈਂ ਤੁਆਨੰ ਸ਼ੇਅਰ ਜ਼ਰੂਰ ਕਰਾਂਗੀ ਓ ਵਾਲੀ ਫੋਟੋ ਤੇ ਐਨੀ ਸਾਰਿਆਂ ਐਨਾਂ ਨੇ ਅਪ ਅਪਰੀਸ਼ੇਟ ਕੀ ਤਾਂ ਏ ਨੇ ਸਾਰੇ ਮੇਨੂੰ ਕੋਂਪਲੀਮੈਂਟਸ ਮਿਲੇ ਬੋਤ ਵਧੀਆ ਐਨਾਂ ਨੇ ਮੈਨੂੰ ਸਿਲ ਕੇ ਦਿੱਤੇ ਸਨ।
ਅੱਛਾ, ਨਈ ਮੈਂ ਸੁਵਾਏ ਮੈਨੂੰ ਲੋੜ ਹੀ ਨਹੀ ਪੰਦਰਾਂ ਦਿਨ ਦੇ ਵਿੱਚ ਸ਼ ਮੈਨੂੰ ਐਂ ਸੀ ਮੈਂ ਸਭ ਕੁੱਛ ਦੇ ਛੱਡ ਆਏ ਸੀ। ਮੈਂ ਕਿਆ ਮੈਂ ਇਸ ਨੂੰ ਫੋਨ ਲਿਆ ਸਭ ਕੁਛ ਮੇਰੀ ਪਹਿਲੇ ਗੱਲ ਹੋਈ ਦੀ ਸੀ ਓਦੇ ਨਾਲ ਸਾਰੀ। ਬਟ ਐਂਨ ਟਾਈਮ ਹੂਨ ਓ ਮੁਕਰ ਗਿਐ ਕੈਂਦੈ ਨਈ ਲੈਸ ਵਗੈਰਾ ਤੁਸੀ ਲਿਆ ਕੇ ਦੋ। ਸਭ ਕੁਝ ਲਾਇਨਿੰਗ ਵਗੈਰਾ ਵੀ ਤੁਸੀ ਲਿਆ ਕੇ ਦੇਓਗੇ। ਮੈਂ ਕੇਆ ਐਵੇਂ ਥੋੜ੍ਹੀ ਹੁੰਦੈ ਫੇਰ ਮੇਰੀ ਤੁਆਨੂੰ ਸਾਰੀ ਗੱਲ ਹੋਈ ਦੀ ਏ ਬਯੁਟੀਕ ਵਗੈਰਾ ਨਾਲ ਔਰ ਤੂੰ ਹੁਣ ਪੈਸੇ ਵੀ ਫੇਰ ਓ ਪੈਸੇ ਵੀ ਫੇਰ ਓ ਜੜੇ ਗੱਲ ਕਰਕੇ ਆਈ ਸੀ ਨਾ ਓਹੀ ਪੈਸੇ ਮੰਗ ਲੈ ਮਤਲਬ ਲੈਸ ਵਗੈਰਾ ਵੀ ਸਭ ਕੁਛ ਵੇਸਟ ਵੇ ਲਗਾਏ ਹੋਏ ਪੈਸੇ ਵੀ ਹੈਗੇ ਸੀ ਨਾ ਓਹੀ ਪੈਸੇ ਮੰਗ ਰੇ ਆਂ। ਮੈਂ ਕਿਆ ਫੇਰ ਐਵੇਂ ਥੋੜੀ ਹੋਨੈ ਤੂੰ ਮੈਨੂੰ ਵਾਪਸ ਈ
ਐ ਪੱਛਤ ਪਤੈ ਬਖਸ਼ਦੇ ਵੀ ਨੀ ਐ ਤੇ ਐਂਵੇ ਨੀ ਕੈਂਦੇ ਚਲੋ ਕੋਈ ਬਾਤ ਨੀ ਅਗਰ ਹਮਾਰੀ ਗਲਤੀ ਹੈ ਤੋ ਆਪਕੋ ਨਈ ਪਸੰਦ ਆਯਾ ਚਲੋ ਰਹਿਣੇ ਦੋ। ਨਾ ਜੀ ਨਾ ਐਨਾਂ ਨੂੰ ਪੈਸੇ ਤੇ ਪੂਰੇ ਚਾਈਦੇ ਨ, ਹਾਂ।
ਖਰਾਬ ਕੀਤੈ ਨਾ ਮੈਨੂੰ ਫਿਟਿੰਗ ਜਿਵੇਂ ਅ ਵੀ ਮਤਲਬ ਵਿੱਚ ਪਤਾ ਨੀ ਕੀ ਏਦੇ ਕੋਲ ਈ ਕੱਟ-ਕੁੱਟ ਲੱਗ ਗਿਐ ਤੇ ਮੇਰਾ ਨਾਮ ਲਾਂਦਾ ਪਿਐ ਕੈਂਦਾ ਕੱਟ ਹੁਏ ਦੇ ਕੇ ਗਏ ਥੇ। ਤੇ ਫੇਰ ਹੁਣ ਮੈਂ ਕਿਆ ਚੱਲ ਛੱਡ ਪਰੇ ਕੀ ਐਦੇ ਅਸਤੇ ਮੰਗਾ। ਹੁਣ ਓ ਰਫੂ ਕਰਨ ਦੇ ਅਲੱਗ ਪੈਸੇ ਮੰਗਦਾ ਪਿਐ ਐ ਨੀ ਵੀ ਵਿੱਚ ਈ ਐਡ ਓਨ ਕਰਕੇ ਭੇਜ ਦਵੇ।
ਨਾ-ਨਾ ਐ ਬੜੇ ਨੈ ਟੇਲਰਾਂ ਦੇ ਹਾਂ, ਟੇਲਰ ਬੜੇ ਓ ਹੁੰਦੇ ਨ, ਹਾਂ। ਬਖਸ਼ਦੇ ਨੀ ਐਨਾਂ ਐਂ ਨੂੰ ਪੈਸੇ ਪੂਰੇ ਚਾਈ ਦੇ ਨੇ ਏਨਾਂ ਨੂੰ।
ਹੋਰ, ਕੀ ਹਾਲ ਜੇ?
ਹਾਂ।
ਔ ਫਿਰ ਮੈਂ ਚੱਕ ਆਈ ਸੀ ਸੂਟ, ਏਦੇ ਕੋਲ ਸਾਰੇ ਹਾਂ ਬਸ ਹੋ ਨਈ ਹੁੰਦਾ ਇਸ ਤਰਾਂ, ਮੈਂ ਕਿਹਾ ਪੁੱਛਾ ਚਲੋ ਤੁਹਾਡੇ ਕੋਲ ਕੋਈ ਤੁਹਾਡੀ ਨੋ ਰੇਜ ਹੈਂ ਟੇਲਰ, ਵਗੈਰਾ ਤੇ
ਕਿਹਾ ਈ ਏ, ਤੁਹਾਨੂੰ ਸਮਝ ਨੀ ਆਉਣੀ, ਮੈਂ ਤੁਹਾਨੂੰ ਉਹਨਾਂ ਦਾ ਨੰਬਰ ਸੈਂਡ ਕਰ ਦਿੱਤਾ ਤੇ ਤੁਸੀਂ
ਹਾਂ। ਤਾਂ ਮੈਨੂੰ ਜ਼ਰੂਰ ਨੰਬਰ ਸੈਂਡ ਕਰਿਓ, ਬਾਕੀ ਅਸੀਂ ਕੀ ਚੱਲ ਰਿਹਾ ਅੱਜ- ਕੱਲ ਵਿਆਹ ਵਗੈਰਾ ਜਿਵੇਂ, ਮੈਂ ਨਾ ਮਤਲਬ ਕੱਪੜਾ ਲਿਆਦਾ ਤਾਂ ਸੀ। ਏ ਮੈਂ ਦਾਈ ਚ ਲਿਆ ਹੋਵੇ, ਜਿਵੇਂ ਹਾਂਜੀ -ਹਾਂਜੀ
ਠੀਕ ਹੈ -ਠੀਕ ਹੈ।
ਕੀ ਚੱਲ ਰਿਹਾ ਅੱਜ- ਕੱਲ੍ਹ
ਅੱਜ- ਕਲ ਤੇ ਬੜਾ ਕੁੱਛ ਚੱਲ ਰਿਹਾ ਜਿੱਦਾਂ ਕਿ, ਨ ਵੀ ਸ਼ੋਰਟ -ਸ਼ਰਟ ਜਿਵੇਂ ਹੁਣ ਤਾਂ ਬਰੋਕੇਟ, ਵਿਚ ਬੜਾ ਆ ਰਿਹਾ ਬਰੋਕੇਟ ਦੀ ਸ਼ਰਟ, ਨੀਚੇ ਪਲੇਨ ਪਲਾਜ਼ੋ, ਹਾਂ ਮੈਂ ਹੁਣ ਲਿਆਈ ਸੀ। ਤੇ ਨਾ ਮੈਂ ਸੇਮ ਮਟੀਰੀਅਲ ਲਿਆਈ ਸੀ, ਬਟ ਮੈਂ ਸਿਲ ਨ ਪਾਈ ਟਾਈਮ ਨ ਸੀ ਨਾਲੇ ਕਿ ਕਿੱਧਰੇ ਆਣਾ -ਜਾਣਾ ਨੀ ਸੀ ਤੇ, ਹੁਣ ਮੈਂ ਘਰ ਹੀ ਰੱਖ ਕੇ ਆਈ ਹੋਈਾਂ ਮੈਂ ਹੁਣ ਕਿਹਾ ਸੀ ਮੈਂ ਆਵਾਂਗੀ, ਪੈਕਿਿਓ ਫਿਰ ਸ ਸਲਾਂਗੀ ਤੇ ਕੁਛ ਮੇਰੀ ਹੁਣ ਮਦਰ ਇਹ ਲੋ ਦੇ, ਨਾ ਤਾਇਆ ਜੀ ਦੇ ਪੋਤਰੇ ਦਾ ਵਿਆਹ ਸੰਡੇ ਨੂੰ ਤੇ ਫਿਰ ਮੈਂ, ਉਹਨਾਂ ਦੇ ਵੀ ਮੰਮੀ ਦੇ ਵੀ ਕੱਪੜੇ, ਸਿੱਲ ਕੇ ਆਈ ਆ ਵਿਆਹ ਵਾਲੀ, ਸਗੋਂ ਮੰਮੀ ਕਹਿ ਤੂੰ ਮੈਨੂੰ ਇੱਕ ਹੋਰ ਸੂਟ, ਸੀਂ ਦੇ, ਮੈਂ ਕਿਹਾ ਹੁਣ ਮੰਮੀ ਮੇਰੇ ਕੋਲ ਟਾਈਮ ਹੀ ਨਈ
ਅੱਛਾਜੀ।
ਹਾਂ, ਇੱਧਰ ਮੰਮੀ ਪੇਕੇ ਮੰਮੀ ਦੇ ਵੀ, ਕੱਪੜੇ ਸਿਲਣੇ ਸੀ। ਤਾਂ ਮੇਰੇ ਕੋਲ ਟਾਈਮ ਹੀ ਨਹੀਂ ਸੀ, ਮੈਂ ਕਿਹਾ ਹੁਣ ਮੰਮੀ ਮੈਂ ਆ ਕੇ ਸੀ ਆ ਗੀ, ਜਿਹੜੇ ਬਾਕੀ ਦੇ ਰਹਿ ਗਏ ਨੇ ਫਿਰ ਵੇਖਾਂਗੇ
ਤੁਹਾਡੇ ਮਰ ਜਾਏ, ਤੇ ਤੁਸੀਂ ਨੀ ਅਟੈਂਡ ਕਰੋਗੇ ਵਿਆਹ?
ਨਹੀਂ ਮੈਂ ਉੱਧਰ, ਪਾਠ ਤੇ ਆਈ ਸੀ ਮੰਮਾ ਨਾਲ ਨਾ ਪਾਠ ਹੈਗਾ ਸੀ, ਤੇ ਮੰਮੀ ਕਹਿ ਰਹੀ ਸੀ ਤੂੰ ਹੋ ਲੈ ਫਿਰ ਤੂੰ ਵਿਆਹ ਤੇ- ਤੇ ਜਾ ਨਹੀਂੀ ਪਾਏਂਗੀ ਇੱਧਰ ਹੋਆ, ਫਿਰ ਹੋ, ਆਈ ਸੀ ਮੈਂ
ਅ ਹੋਰ ਬ੍ਰੇਕਫਾਸਟ, ਹੋਗਾ ਤੁਹਾਡਾ?
ਹੋਰ, ਹੁਣੇ ਮੰਮਾ ਨੇ ਬਣਾਏ ਸੀ, ਬਣਾ ਹੀ ਰਹੇ ਸੀ ਨਾਲ -ਨਾਲ ਪਹਿਲੇ ਚਾਹ ਪਿਲਾਈ ਸੀ। ਕੀ ਕਹਿਦੇ ਹੋਣ ਗੇ, ਏਸੇ ਨਾਲ ਹੀ ਕਰ ਲਉ ਬੇਟਾ ਹਾਲੇ ਉੱਠਿਆ ਨਈ, ਉਹ ਸੁੱਤਾਹੋਇਆ ਇੰਜੋਹੋਇਏਮੈਂਟ, ਕਰ ਰਿਹਾ ਨਾਸ਼ਤਾ
ਹਾਂ ਸਹੀ ਗੱਲ ਏ, ਮਤਲਬ ਠੀਕ ਹੈ ਲੇਟ ਉੱਠੇ, ਕੰਮ-ਕੁਮ ਹੋ ਜਾਂਦੇ, ਕੰਮ ਕਈ ਘਰ ਦੇ
ਹਾਂ -ਹਾਂ, ਹ, ਹਾਂ ਤਾ ਹੀ ਤੇ ਦਸਿਆ, ਫੇਕ ਫਾਇਰ ਹਾ ਹਾਂ, ਹਾਂ, ਹਾਂ
ਐ ਉੱਠਦੇ ਨੇ, ਸਗੋਂ ਜ਼ਿਆਦਾ ਗੰਦ ਪਾਉਂਦੇ ਆ
ਮੈਂ ਇਹ ਸਗੋਂ ਸਕੂਲ ਜਾਂਦਾ ਨਾ ਮੇਰਾ ਬੇਟਾ, ਸਵੇਰੇ ਤੇ ਮੈਂ ਅੱਠ ਵਜੇ ਬਿਲੁ ਫੁਲ ਫ੍ਰੀ ਹੋਏ ਪਏ, ਵਿਆਹ ਤੋਂ ਬਿਲਕੁਲ ਫਰੀ, ਪੂਰਾ ਦਿਨ ਮੈਂ ਫਰੀ, ਤੇ ਜਦ ਹੋਦੀ ਛੁੱਟੀ ਉਸ ਦਿਨ ਤੇ ਮੈਨੂੰ ਪੂਰੇ ਬਾਰਾਂ ਵੱਜ ਜਾਂਦੇ ਨੇ, ਇਹਦੇ ਨਾਲ
ਸਾਨੂੰ ਤਾਂ, ਕਈ ਵਾਰੀ ਦੋ ਵੀ ਵੱਜ ਜਾਂਦੇ ਨੇ, ਕਿਉਂਕਿ ਕਈ ਵਾਰੀ ਕੋਈ ਆਇਆ ਗਿਆ ਵੀ ਹੋ ਜਾਂਦਾ ਸਵੇਰੇ ਸਵੇਰੇ ਤੁਹਾਨੂੰ ਪਤਾ ਠੰਡਾ ਮੌਸਮ ਸਭ ਪ੍ਰੈਫਰ ਕਰ ਹਾਂ ਫਿਰ ਹਾਂ ਫਿਰ
ਟਾਈਮਿੰਗ ਐ ਬੜੀ ਛੋਟੇਜ ਹੋ ਜਾਂਦੀ ਐ
ਹਾਂ, ਮੈਂ ਤਾਂ ਫੇਰ ਓਨਾਂ ਏਰੀਏ ਛੱਡ ਦਿੰਨੀ ਆ ਜਿੱਥੇ ਸੌਂਦੇ ਹੁੰਦੇ ਨਾ ਬੱਚੇ। ਬਸ ਓਨਾਂ ਏਰੀਆ ਬਾਅਦ ਚ ਸਾਫ਼ ਕਰਦਾਂਗੇ। ਹਾਂ ਤੇ ਸਹੀ ਗੱਲ ਐ ਜਿਵੇਂ ਬੈਡ ਵਗੈਰਾ ਝਾੜਨਾ ਹੁੰਦਾ ਨਾ ਫਿਰ। ਮੈਂ ਓਨਾਂ ਏਰੀਆ ਛੱਡ ਦਿੰਦੀ ਆ ਮੈਂ ਕਿਹਾ ਬਾਅਦ ਚੱਦਰ ਚੁੱਕ ਕੇ ਬਾਹਰ ਛੰਡ ਦੇਵਾਂਗੀ।
ਤੁਹਾਡੀ ਛੋਟੀ ਸਿਸਟਰ ਕਿਹੜੀ ਕਲਾਸ ਚ ਪੜ੍ਹਦੀ ਐ।
ਓ ਹੈਗੀ ਐ ਥਰਡ ਕਲਾਸ ਵਿੱਚ।
ਥਰਡ ਕਲਾਸ ਵਿੱਚ ਅੱਛਾ ਮੇਰੇ ਬੇਟੇ ਤੋਂ ਵੱਡੀ ਐ ਥੋੜੀ ਹਾਂ।
ਹਾਂ ਹਾਂ, ਤੁਹਾਡੇ ਬੇਟੇ ਤੋਂ ਵੱਡੀ ਆ ਨਾ ਉਹਦੇ ਤੋਂ ਵੀ ਇਹ ਗੁਰੂ ਰਾਮਦਾਸ ਪਬਲਿਕ ਸਕੂਲ
ਅੱਛਾ ਉੱਧਰ ਅਮਰ ਠੀਕ ਠੀਕ।
ਹਾਂਜੀ ਹਾਂਜੀ ਬਸ ਚੇਂਜ ਕਰਨਾ ਹੁਣ ਅੱਜ ਕੱਲ੍ਹ ਵਿੱਚ ਦੇਖੋ ਅਗਲੇ ਸਾਲ ਦੇਖੋ ਹੁਣ ਚੇਂਜ ਕਰਾਂਗੇ ਏਦਾ ਸਕੂਲ ਨਾ।
ਮਤਲਬ ਕਿ ਸਾਡੇ ਭੂਆ ਜੀ ਦੇ ਦੇਵਰ ਦੇ ਮੁੰਡਾ ਪੜ੍ਹਦਾ ਸੀ ਨਾ ਰਾਮਦਾਸ ਸਕੂਲ ਤਾਂ। ਤੇ ਓ ਏਥੋਂ ਹੈ ਐਸ ਡੀ ਪਬਲਿਕ ਕਰ ਰਿਹਾ।
ਹਾਂ ਉਹਨਾਂ ਨੇ ਚੇਂਜ ਕਰਤਾ ਸੀ ਨਾ ਪਹਿਲਾਂ ਉਹਨਾਂ ਦਾ। ਫ੍ਰੀ ਸੀ ਮੁੰਡਾ ਕਾਫੀ ਟਾਈਮ ਉਹਨੇ ਵੀ ਚੇਂਜ ਕਰਤਾ ਦੇਖੋ ਅਸੀਂ ਵੀ ਅਸੀਂ ਵੀ ਕਰਨਾ ਹੀ ਸੀ ਬਸ ਫਿਰ ਪਿੱਛੇ ਹੱਥ ਥੋੜਾ ਪਿਆ ਨੀ ਹੁਨ ਹੁਣ ਅਗਲੇ ਸਾਲ ਕਰਦਾਂਗੇ ਥੋੜ੍ਹਾ ਨਾ
ਉਹਨਾਂ ਨੇ ਵੀ ਇਸੇ ਸਾਲ ਪਾਇਆ ਫਸਟ ਵਿੱਚ ਐਸ ਡੀ ਪਬਲਿਕ ਸਕੂਲ। ਕੁਛ ਉਹਨਾਂ ਨੇ ਮਨਰਾਜ ਕਰਕੇ ਵੀ ਪਾਇਆ ਹਾਂ।
ਅੱਛਾ ਕਿਵੇਂ ਵੈਸੇ ਐੱਸ ਡੀ ਪਬਲਿਕ ਠੀਕ ਐ ਪੜ੍ਹਾਈ ਵਿੱਚ।
ਨਹੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਰੀਜਨੇਬਲ ਪ੍ਰਾਈਜ਼ ਐ ਕੋਈ ਐਨੀ ਫੀਸ ਵੀ ਨੀ ਐ। ਜ਼ਿਆਦਾ ਨਾ ਕੋਈ ਇੰਨਾ ਬਰਡਨ ਪਾਂਦੇ ਨੇ ਵੀ ਹਾਂਜੀ ਹਰ ਮਹੀਨੇ ਕੋਈ ਐਕਟੀਵਿਟੀ ਪੈਸੇ ਲੈ ਕੇ ਆਓ। ਕੁਛ ਏਦਾ ਨੀ ਹੈਗਾ ਤੇ ਜਿੱਦਾਂ ਹੁਣ ਮੇਰੀ ਮਾਮੀ ਜੀ ਦੱਸਦੇ ਸੀ ਨਾ। ਹਾਂਜੀ ਹਾਂਜੀ, ਸਵੇਰੇ ਮੇਰੇ ਹਸਬੈਂਡ ਛੱਡ ਆਂਦੇ ਨੇ ਮੈਂ ਲੈਣ ਚਲੀ ਜਾਂਦੀ।
ਅੱਛਾ ਅੱਛਾ।
ਹਾਂ।
ਅੱਛਾ।
ਇਦਾਂ ਹੀ ਚੱਲਦਾ ਉਹਨਾਂ ਨੇ ਵੀ ਇੱਧਰ ਪਾਇਆ ਨਾ ਮਾਮੀ ਜੀ ਹੋਰਾਂ ਨੇ ਵੀ। ਉਹਨਾਂ ਨੂੰ ਵੀ ਸਕੂਲ ਬਹੁਤ ਵਧੀਆ ਲੱਗੇ ਕੁਛ ਉਹਨਾਂ ਦੇ ਨਾ। ਅਹ ਉਹਨਾਂ ਨੂੰ ਸਹੂਲਤਾਂ ਵੀ ਮਿਲੀਆਂ ਨੇ ਕਿਉਂਕਿ ਉਹਦੇ ਪਾਪਾ ਨੇ ਨਾ ਉਹਨਾਂ ਦੇ ਤੇ ਉਹਨਾਂ ਨੂੰ ਸਹੂਲਤਾਂ ਵੀ ਬੜੀਆਂ ਮਿਲੀਆਂ ਫੀਸ ਵਿੱਚ ਨਾ।
ਅੱਛਾ ਚਲੋ ਵਧੀਆ ਗੱਲ ਹੋਗੀ ਓ ਤਾਂ।
ਹਾਂ। ਚਲੋ ਫਿਰ ਮੈਂ ਨਾ ਬਾਅਦ ਚੋਂ ਕਰ ਦੀ ਆ ਠੀਕ ਆ ਜੀ ਹਾਂ ਓਕੇ ਓ ਕੇ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।